ਹਾਂ ਬਿਲਕੁਲ ਸਤਿ ਸ਼੍ਰੀ ਅਕਾਲ
ਹੋਰ ਸਤਿ ਸ਼੍ਰੀ ਅਕਾਲ ਠੀਕ ਐ
ਹਾਂ ਮੈਂ ਠੀਕ ਸੁਣਾ
ਬਸ ਵਧੀਆ ਬੱਚਾ ਠੀਕ ਏ ਜੀ
ਹਾਂ ਠੀਕ ਖੇਲਦੀ ਵੀ ਲੱਗੀ ਹੋਈ ਏ
ਲੱਗੀ ਹੋਈ।
ਖੇਲਦੀ ਵੀ ਰੋਂਦੀ ਵੀ ਏ ਬਸ। ਹੂੰ ਬੜਾ
ਹਾਂ ਹੋਰ।
ਬੜਾ ਤੰਗ ਕਰਦੀ ਰਾਤੀ ਸੋਂਦੀ ਨੀ।
ਅੱਛਾ ਹੋਰ ਤੂੰ ਬਹੁਤ। ਇਹਨਾਂ ਦੋਨਾਂ ਨੇ ਦੁਖੀ ਕੀਤਾ।
ਛੁੱਟੀਆਂ ਨੇ ਕਦੋਂ ਜਾਣਾ ਹੁਣ ਨਾਨਕੇ।
ਬਸ ਕੱਲ ਚੱਲੇ ਆ।
ਅੱਛਾ ਮੈਂ ਹੁਣੇ ਹੋ ਕੇ ਆਈ ਫਿਰ ਜਾਵਾਂਗੀ ਕਦੀ। ਦੀਦੀ ਨੇ ਆਉਣਾ ਨਾ ਬਾਅਦ ਚੋਂ ਜਾਵਾਂਗੇ, ਫਿਰ ਵੇਖਗੇ। ਹਨਾ ਵੀ ਹਾਂਜੀ।
ਹੋਰ।
ਵਧੀਆ।
ਘਰ ਸਭ ਠੀਕ ਨੇ ਹਾਂ ਰੋਟੀ ਖਾ ਲਈ ਆ। ਫੇਰ ਗਈ ਸੀ, ਪੇਕੇ ਫੇਰ ਕੀ-ਕੀ ਸ਼ੋਪਿੰਗ ਕੀਤੀ ਉੱਧਰ ਕਿ ਨਹੀਂ।
ਸ਼ੋਪਿੰਗ ਤੇ ਪੇਕੇ ਆਉਂਦੀ-ਆਉਂਦੀ ਹੈ।
ਹੈ, ਫੇਰ ਘੁੰਮੇ ਫਿਰੇ ਉੱਧਰ।
ਹੋ ਕਿਥੇ ਗੁੰਮੇ ਸੀ। ਸਾਰਿਆਂ ਦੇ ਘਰ ਗਈ ਸੀ, ਬਸ ਚਾਚੀਆਂ ਤਾਈ ਘਰ। ਮਾਮੀ ਜੀ ਘਰ।
ਚਲੋ, ਵਧੀਆ ਮੇਲ ਆਈ ਸਾਰਿਆਂ ਨੂੰ ਹੁਣ ਅਸੀਂ ਜਾਵਾਂਗੇ।
ਵਧੀਆ, ਤੁਸੀਂ ਸਾਰੇ ਦੇ ਮਜ਼ੇ ਕਰੋਗੇ ਮੈਂ ਤਾਂ ਚੰਗੀ ਕੱਲੀ। ਸਾਰੀਆਂ ਭੈਣਾਂ ਇਕੱਠੀਆਂ ਹੋ ਗਈਆਂ। ਅੱਜ ਤੇ ਮੌਸਮ ਉੱਧਰ ਵੀ ਵਧੀਆ ਹੋਇਆ ਰਿਵਾੜੀ।
ਹਾਂ, ਨਾਮ ਨੀ।
ਸਮੋ ਹੋ ਜਾਏ, ਘੁੰਮ ਫੇਰ ਆਉਣਾ ਫੇਰ ਸਾਰੇ ਹੂੰ।
ਵਧੀਆ।
ਬੱਚੇ ਕਰਦੇ ਕੀ ਪਏ, ਇਹਨੇ ਬੱਚੇ ਕੀ ਕਰਦੇ ਪਏ ਨੇ।
ਇੱਕ ਨੂੰ ਦੁਸਵਾਰੀਆ, ਇੱਕ ਆਪਣੇ ਮਸਤ ਹੋਈ ਵੀ ਹੈ ਟੀ ਵੀ ਵਿਚ।
ਅੱਛਾ
ਅੱਜ ਕੀ ਬਣਾਇਆ?
ਅੱਜ ਅਸੀਂ ਬਣਾਏ ਭਿੰਡੀਆਂ।
ਅੱਛਾ ਤੇ ਹੁਣ ਰਾਤੀ ਭਿੰਡੀ ਮਤਲਬ ਸਬਜ਼ੀ ਖਾਂਦੇ ਹੋ ਰਾਤੀ।
ਰਾਤੀ ਸੋਚ ਰਿਹਾ ਟੈਕੋਸ ਬਣਾਵਾਂਗੇ, ਹਣ ਰੋਟੀ ਪਈ ਹੋਵੇ ਨਾ ਉਹਦੀ। ਟਰਾਈ ਕਰਕੇ ਦੇਖਣੇ ਆ ਦੇਖੋ।
ਚਲੋ ਵਧੀਆ, ਕੱਲ੍ਹ ਤੇ ਕੁਛ ਹੋਰ ਬਣਾਇਆ ਸੀ, ਨਾ ਕੇਕ ਵਗੈਰਾ ਕੁਛ।
ਉਹ ਹਾਂ ਚੋਕੋ ਲਾਵਾ ਬਣਾਇਆ ਸੀ, ਡੋਮੀਨੋਜ ਤੋਂ ਲਿਆਏ ਸੀ, ਇੱਕ ਵਾਰੀ। ਹੈਰੀ ਨੇ ਮੰਗਵਾਇਆ ਸੀ, ਥੋੜਾ ਟੇਸਟੀ ਲੱਗਦਾ ਪਾਇਆ ਸੀ। ਫੇਰ ਘਰ ਬਣਾ ਕੇ ਵੇਖਿਆ ਉਵੇਂ ਬਣ ਗਿਆ ਸੇਮ।
ਬਣ ਗਿਆ।
ਹੋਰ।
ਮੈਨੂੰ ਵੀ ਰੈਸਪੀ ਦੀ ਆਹ ਕਿਦੇ ਚ ਬਣਿਆ ਸੀ ਵੈਸੇ। ਏਅਰ ਫਰਾਰ ਚਲੋ, ਰੈਸਿਪੀ ਦੇ ਅਸੀਂ ਵੀ ਬਣਾਵਾਂਗੇ, ਪੇਕੇ ਜਾ ਕੇ।
ਬਿਲਕੁਲ-ਬਿਲਕੁਲ, ਉਹ ਹੈ ਨਾ ਗੁਰਮੇਰ ਔਰ ਗੁਰਸੀਰਤ ਰਾਤੀ ਬਣਾਉਣਗੀਆਂ। ਟੋਟ ਕੇ ਹੋ। ਹੋਰ ਕੀ,
ਬਸ ਵਧੀਆ। ਆਏ ਤਕ
ਔਰ ਰਾਤ ਦੀ ਕੀ ਤਿਆਰੀ ਉਹ ਕਹਿੰਦੀ ਬਸ ਚੁੱਕ ਕੇ ਰੱਖੋ, ਮੈਨੂੰ।
ਅੱਛਾ ਦਾ ਦਾਦੀ ਨੂੰ ਦਿਓ ਦਾਦੀ ਦੀ ਸੇਵਾ ਕਰੇ।
ਹਾਂ ਦਾਦੀ ਕੋਲ ਰਹਿੰਦੀ ਆ, ਦੁਪਹਿਰੇ ਦਾਦੂ ਦਾਦੀ। ਹੂੰ, ਓਧਰ ਹੀ ਹੁੰਦੀ ਏ ਦੁਪਹਿਰੇ ਤੇ ਉਸ ਕਮਰੇ ਚ।
ਅੱਛਾ,
ਰਾਤੀ ਏਧਰ ਰਾਤੀ ਤੇ ਤੰਗ ਕਰਨਾ ੳਹਨੇ। ਚਲਦੀ ਨੀ ਪੂਰੀ ਰਾਤ। ਹਾਂ ਨਹੀਂ ਸੌਦੀ ਏ ਸਵੇਰੇ ਸੁੱਤੀ ਹੁੰਦੀ ਐ, ਲੇਟ ਉੱਠਦੀ ਏ। ਹੂੰ, ਅੱਛਾ, ਅੱਛਾ, ਅੱਛਾ, ਅੱਛਾ।
ਹਾਂ, ਥੋੜੀ ਦੇਰ ਪਾਪਾ ਨੂੰ ਫੜਾ ਦੇ। ਹੋਰ,
ਘੁਮਾ ਲਿਆਓ ਇਹਨੂੰ ਜਰਾ, ਹੋਰ ਰਾਤੀ ਕੀ ਬਣਾਇਆ ਹੁਣ?
ਅਜੇ ਤੇ ਕੁਛ ਨੀ ਬਣਾਇਆ ਬਣਾਵਾਂਗੀ ਹੁਣੇ ਅਜੇ ਕਾਕਾ ਤੰਗ ਕਰ ਰਿਹਾ ਸੀ ਨਾ ਤੇ ਫਿਰ ਮੈਂ ਕਿਹਾ ਚੱਲ ਪਹਿਲੇ ਇਹਨੂੰ ਸੋਆਲਾ। ਹੋਰ ਜਦੋਂ ਆਏ ਓ ਆਪਣੇ ਸ਼ਹਿਰ ਫਿਰ ਕਿੱਧਰ ਘੁੰਮਣ ਨੀ ਗਏ?
ਨਹੀਂ ਅਜੇ ਮੈਂ ਕਿੱਥੇ ਗਈ ਨਹੀਂ ਉਹ ਮੰਮੀ ਉਹਨਾਂ ਨਾਲ ਬੂੜੇ ਸਾਹਿਬ ਹੋ ਕੇ ਆਏ ਸੀ ਬਸ ਉਸ ਤੋਂ ਬਾਅਦ ਤੇ ਕਿੱਥੇ ਗਏ ਨੀ ਬਸ ਬਸ ਉਹ ਉੱਧਰ ਗਈ ਸੀ ਨਾਨਕੇ ਮਾਮੀ ਨੂੰ ਪੁੱਛਣ ਗਈ ਸੀ ਹਾਲ-ਚਾਲ।
ਠੀਕ ਏ ਮਾਮੀ।
ਹਾਂ ਠੀਕ ਨੇ ਚੱਲਦਾ ਪਿਆ ਇਲਾਜ।
ਹਾਂ ਲੰਬਾ ਹੀ ਚੱਲੇਗਾ ਹੁਣ ਉਹਨਾਂ ਦਾ
ਹਾਂ ਉਹ ਤੇ ਹੈਈ ਏ। ਬਿਮਾਰੀ ਏ ਪੁਰਾਣੀ।
ਹਾਂ,
ਠੀਕ ਹੋ ਜਾਣਾ ਹੋਰ ਕੀ,
ਉਹੀਓ ਨਾ ਪਤਾ ਨੀ ਲੱਗਦਾ ਨਾ ਕੀ ਦਾ ਕੀ ਬਣਦਾ। ਮੈਂ ਵੀ ਜਦੋਂ ਕਾਰਡ ਦੇਣ ਗਈ ਸੀ ਵੇਖ ਕੀ ਸੀ ਨਾ ਤੇ ਬੜੀ ਮਤਲਬ ਭਾਰੀ ਜੀ ਹੋਈ-ਹੋਈ ਸੀ ਬੜੀ ਹਾਂ ਬੜੀ ਭਾਰੀ ਬੜੀ ਹੈਵੀ ਫੇਸ
ਹਾਂ, ਮੈਂ ਗਈ ਸੀ ਨਾ ਪ੍ਰੀਤ ਨੇ ਆਣਾ ਸੀ ਉਸ ਦਿਨ ਪ੍ਰੀਤ ਨਾਲ ਮੇਲ ਹੋਇਆ ਫਿਰ ਮੇਰਾ। ਹੁਣ ਫੇਰ ਸੋਚਦੀ ਪਈ ਆ ਹੋ ਆਵਾਂਗੀ ਸਾਰੀ ਭੈਣਾਂ ਆਈਆਂ ਹੋਈਆਂ ਨੇ। ਹਾਲ ਚਾਲ ਪੁੱਛਾਂਗੇ ਨਈ ਬੁਲਬੁਲ ਨੀ ਓਦਾਂ ਬੱਚਾ ਛੋਟਾ ਨਾ ਅਜੇ।
ਅੱਛਾ ਕਿੰਨੇ ਟਾਈਮ?
ਦਿਨ ਦਾ ਵੀ ਨੀ ਹੋਇਆ ਹਜੇ ਮਹੀਨੇ ਦਾ ਹੋਇਆ ਹੂੰ ਚੱਲ ਵੀ ਨੀ ਹੋਇਆ ਹਜੇ ਹਾਂ।
ਹੂੰ।
ਠੀਕ ਨੇ ਜੀਆ ਜੀ ਠੀਕ ਨੇ?
ਹਾਂ ਠੀਕ ਨੇ ਏਧਰ ਸਭ ਠੀਕ ਨੇ?
ਹਾਂ, ਸਭ ਵਧੀਆ ਸਭ ਵਧੀਆ ਕੱਲ ਤੇ ਫੇਰ ਪੇਕੇ ਜਾਣਾ।
ਹੋਰ, ਪੇਕੇ ਜਾਣਾ ਕੱਲ ਉਹ ਬੱਚਿਆਂ ਦੇ ਹਾਂ ਬੜੀ ਸਾਨੂੰ ਤੇ ਹੈਗੀ ਏ ਬੱਚਿਆਂ ਨੂੰ ਤੇ
ਬੱਚਿਆਂ ਨੂੰ ਤੇ ਪਹਿਲੇ ਹੁੰਦੀ ਆ ਨਾਨੀ ਘਰ ਜੋ ਐ।
ਸਿੱਧਾ ਕਹਿ ਤਾ ਅਸੀਂ ਤਾਂ ਲੇਟ ਸੌਣਾ ਉੱਥੇ ਜਾ ਕੇ ਬਸ।
ਹਾਂ ਉਹ ਤੇ ਹੈਈ ਸਾਰੀ ਕਜਨ ਨੇ ਮਸਤੀ ਕਰਨੀ ਨੀ।
ਹਾਂ,
ਫੇਰ ਮੈਂ ਤੁਹਾਡੀ ਸਾਰਿਆਂ ਦੀ ਸਨੈਪਾਂ ਦੇਖਾਂਗੀ ਇਹ ਵੀ ਪਾਏਗੀ ਲਵ ਵੀ ਪਾਏਗੀ। ਸਨੈਪਾਂ ਪਾਏਗੀ। ਗੁਰਮੇਹਰ ਹੋਰ ਦੇ ਨਾਲ ਫਿਰ ਮੈਂ ਸਨੈਪਾ ਦੇਖਾਂਗੀ। ਅਮਨ ਤੇ ਆਈ ਹੋਈ ਏ।
ਹਾਂ ਆਈ ਦੀ ਏ।
ਹੂੰ, ਗੁੜੀਆ ਵੀ ਆਜੇਗੀ ਮੈਨੂੰ ਲੱਗਦਾ ਹਫ਼ਤੇ ਤੱਕ। ਅੱਛਾ ਓ ਆਈ ਸੀ।
ਹਾਂ ਓਦੋਂ ਜਦੋਂ ਓਨੇ ਓ ਪਾਈ ਹੋਈ ਸੀ ਨਾ। ਹਾਂ ਓ ਵਾਲੀ ਫੋਟੋ ਉਧਰ ਦੀ ਸੀ ਹਾਂ। ਸਾਡੇ ਕੋਲ ਹੋ ਕੇ ਆਏ ਸੀ।
ਹੂੰ ਚਲੋ ਵਧੀਆ ਹੋਰ ਕੀ ਟਾਈਮ ਦਾ ਪਤਾ ਈ ਨੀ ਲੱਗਦਾ ਪੈਕੇ ਜਾ ਕੇ। ਜਿੰਨੇ ਦਿਨ ਹੋਣ ਓਨੇ ਦਿਨ ਥੋੜ੍ਹੇ ਲੱਗਦੇ ਨੇ।
ਹੂੰ
ਕਿਉਂਕੀ ਸਾਰਿਆਂ ਘਰ ਜਾਣਾ ਹੁੰਦਾ ਐਵੇਂ ਈ ਟਾਈਮ ਨਿਕਲ ਜਾਂਦੈ ਸਾਰਾ ਅੱਧਾ ਟਾਈਮ ਦੇ ਸਭ ਦੇ ਘਰ ਜਾਣ ਵਿਚ ਨਿਕਲ ਜਾਂਦਾ ਅੱਧਾ ਟਾਈਮ ਸ਼ੋਪਿੰਗ ਵਿਚ ਨਿਕਲ ਜਾਂਦਾ।
ਹੋਏਗੀ ਸ਼ਾਮੀ ਨਿਕਲਿਆ ਜਾਏਗਾ ਦੁਪਿਹਰੇ ਤੇ ਸਾਡੇ ਕੋਲ ਜਾਇਆ ਨੀ ਜਾਣ ਕਿੱਧਰ
ਅੱਜ ਮੌਸਮ ਵਧੀਆ ਸੀ ਉਧਰ ਮੈਂ ਤਾਂ ਏ ਕਹਿਨੀ ਆ ਉਧਰ ਐਵੇਂ ਦਾ ਈ ਹੋਰੇ ਐਥੇ ਵੀ ਹੋ ਇਥੇ ਵੀ ਉਹੀ ਜਿਹਾ ਮੌਸਮ ਸਮ ਸਹੀ ਅਸੀਂ ਵੀ ਜਾਈਏ ਕਿੱਥੇ ਹਾਂ। ਬੜੀ ਜਾਦਾ ਮੈਂ ਕਾ ਦੀਦੀ ਓਰ ਨਿਆਣਾ ਸੀ ਵੀ ਕਿੱਥੇ ਜਾਈਏ ਘੁੰਮ ਫਿਰ ਆਈਏ ਬੰਦਾ ਨੇੜੇ ਕਿ ਤੇ ਹੋਈ ਆਂਦਾ ਦੇਖੋ ਹਾਂ। ਬ ਮੌਸਮ ਸਹੀ ਹੋਣਾ ਚਾਈਦਾ ਬੱਚਾ ਛੋਟਾ ਐ ਮੌਸਮ ਸਹੀ ਹੋਏ। ਤਾਂ ਈ ਨਿਕਲ ਸਕਨੇ ਆ।
ਨਹੀਂ ਤੇ ਮੈਂ ਤੇ ਆਪਣੇ ਕਾਕੇ ਨੂੰ ਬਾਰ ਈ ਨੀ ਕੱਢਦੀ ਵੀ ਲੂ ਚੱਲਦੀ ਐ ਏਨੀ।
ਹਾਂ ਬੜੀ ਲੂ ਚਲਦੀ।
ਮੈਂ ਤੇ ਹੁਣ ਸ਼ਾਮੀ ਵੀ ਨਿਕਲਣਾ ਬੰਦ ਕਰਤਾ ਐ।
ਹੂੰ
ਤੇ ਪਹਿਲੇ ਸ਼ਾਮੀ ਨਿਕਲਦੀ ਸੀ ਏਨੂੰ ਬਾਰ ਕੱਢਦੀ ਸੀ ਏ ਸੈ
ਨਾ ਹੁਣ ਤੇ ਸ਼ਾ ਹਾਂ ਸ਼ਾਮ ਸ਼ਾਮੀ ਬੜੀ ਹੁੰਦੀ ਏ ਮੌਸਮ ਹੋਜੇ ਨਾ ਇਕ ਦੋ ਦਿਨ ਨਾਲ ਫਰਕ ਪੈ ਜੇਗਾ।
ਹਾਂ।
ਚਲੋ ਹੁਣ ਤੇ ਨਾਨਕੇ ਚਲਿਆ ਅੰਦਰ ਈ ਸਾਈਕਲ ਚਲਾ। ਓਨਾਂ ਦੀ ਬੱਚਿਆਂ ਦੀ ਚਲਾ ਲੈ ਗਾ ਬੱਚਿਆਂ ਦੀ ਸ਼ੈਕਲ ਚਲਾ ਲੇਗਾ ਅੰਦਰ ਈ।
ਹੋਰ ਭੈਣ ਭਰਾ ਸਭ ਠੀਕ ਨੇ।
ਇਹ ਸਭ ਵਧੀਆ ਉਹਨੇ ਉਦਮ ਮਚਾਂਣਾ ਨਾਨਕੇ ਜਾ
ਉਹ ਹੋਰ
ਵਧੀਆ ਬੱਚਿਆਂ
ਮੇਨ ਦਾ
ਹਾਂ ਆਉਂਦਾ ਰਹਿੰਦਾ ਉਹ ਤਾਂ ਆਉਦੀ ਰਹਿੰਦੀ ਹੋਰ ਸੱਚ ਵਧਾਈਆਂ ਨੇ ਕਾਰ ਦੀਆਂ।
ਹਾਂ ਤੈਨੂੰ ਵੀ ਭੈਣ ਨੂੰ ਪਰ ਲਿਆਂਣਗੇ ਨੀ ਅਜੇ।
ਜੀਜੇ ਨਾਲ ਗੱਲ ਨੀ ਹੋਈ ਹਾਂ ਉਹ ਹੈ ਨਾ ਉਹ ਕੱਲ ਈ ਲੈ ਕੇ ਆਂਣਗੇ ਆ ਬਲੈਕ ਵਲੀ ਆਂ।
ਵਲੀ ਲੈ ਕੇ ਆਉਣਗੇ। ਹੋਰ -ਹੋਰ ਨਜ਼ਰ ਪਿੱਛੇ ਤੇ ਉਹਨਾਂ ਨੇ ਫੋਟੋ ਨਹੀਂ ਪਾਈ। ਮੇਰਾ ਤੇ ਪਹਿਲੇ ਵਟਸਐਪ ਈ ਨੀ ਚੱਲਦਾ ਪਿਆ ਸੀ ਏ ਤੇ ਹੁਣ ਮੈਂ ਅੱਜ ਫੋਨ ਲੈ ਕੇ ਆਈ ਆਂ।
ਅੱਛਾ-ਅੱਛਾ-ਅੱਛਾ ਹੂੰ ਹੂੰ
ਅੱਜ ਫੋਨ ਲੈ ਕੇ ਆਈ ਆ ਤੇ ਤਾਂ ਹੋਇਆ ਸਭ ਕੁੱਛ ਤੇ ਮੈਂ ਤੇ ਕਾਰ ਦੀ ਫੋਟੋ ਵੀ ਨੀ ਵੇਖੀ ਹਜੇ ਤਕ ਸ਼ਾਮੀ ਲੱਗਦਾ ਮੇਰਾ
ਫੋਨ ਭਰ ਜਾਂਦਾ ਨਾ ਓ ਫੋਟੋਜ਼ ਵਗੈਰਾ ਗਰੁੱਪਸ ਵਿਚ ਵੀ ਆਨੇ ਆ।
ਮੈਂ ਤੇ ਅਜੇ ਓ ਵਿਆਹ ਦੀ ਵੀ ਨੀ ਡਾਊਨਲੋਡ ਕੀਤੀਆਂ ਹੋਈਆਂ।
ਫੋਟੋਜ਼ ਵਗੈਰਾ ਬੜੀ ਹੁੰਦੀਆਂ ਨੇ ਹਾਂ।
ਓ ਤਾਂ ਹਾਂ ਬਈ ਫੋਨ ਭਰ ਜਾਂਦਾ ਈ।
ਰੁਪਸੀ ਦਾ ਆਂਦਾ ਰਹਿੰਦਾ ਫੋਨ
ਨਹੀਂ ਹੁਣ ਨੀ ਆਇਆ ਜਦੋਂ ਦੀ ਓ ਸੱਸ ਗਈ ਸੀ ਨਾ ਜੈਪੁਰ ਤਾਂ ਈ ਆਇਆ ਸੀ। ਓਸ ਹੂੰ
ਮੇਰੀ ਵੀ ਗੱਲ ਹੋਈ ਨੀ ਉਸ ਤੋਂ ਬਾਅਦ ਪਹਿਲੇ ਮੈਂ ਬੁਲਾਉਣਾ ਸੀ ਉਹਨੂੰ ਫੇਰ ਮੈਂ ਕਿਹਾ ਹੁਣ ਗਰਮੀਆਂ ਨੇ। ਕਲ ਜਾਣ ਤੇ ਤਾਂ ਹੀ ਬੁਲਾਵਾਂ ਆਹ ਉਹੀ ਨਾ ਤਾਂ ਤੰ ਕਰੇਗੀ ਫਿਰ ਆਉਂਦਾ ਹੀ ਹੈ ਮੈਂ ਕਿਹਾ ਚਲੋ ਥੋੜ੍ਹੀ ਹੋਰ ਵੱਡੀ ਹੋ ਜਾਏਗੀ ਆਂ। ਪਹਿਲੇ ਮੈਂ ਸੋਚਿਆ ਸੀ ਫਿਰ ਉਹਨਾਂ ਨੇ ਜਾਣਾ ਵੀ ਸੀ ਫਿਰ ਕਹਿੰਦੀ ਛੁੱਟੀ ਨਹੀਂ ਹੈਗੀ ਸੀ। ਪਿਛਲੇ ਸੰਡੇ ਬਿਜੀ ਸੀ ਜ਼ਿਆਦਾ ਹੁਣ ਜਾਣਾ ਆ ਏਸ ਹ ਤੇ ਜਾਏਗੀ ਕਹਿੰਦੇ ਤੁਸੀ ਸੈਟਰਡੇ ਸੰਡੇ ਸੈਕਿੰਡ ਸੈਟਰਡੇ ਆਏਗਾ ਨਾ।
ਹਾਂ- ਹਾਂ -ਹਾਂ
ਸੈਕਿੰਡ ਸੈਟਰਡੇ ਸੰਡੇ ਨੂੰ ਜਾਏਗੀ। ਹੂੰ
ਹੂੰ।
ਹੋਰ ਸਭ ਠੀਕ ਨੇ ਰੂਬੀ ਦੀਦੀ ਪ੍ਰੀ ਦੀਦੀ ਹੋਰ।
ਸਭ ਠੀਕ ਨੇ ਸਭ। ਤਿਆਰੀਆਂ ਲੱਗੇ ਹੋਏ ਨੇ ਅੱਜ ਤੇ ਗੱਲ ਹੀ ਨਹੀਂ ਹੋਈ ਖਾਸ ਕਿਸੇ ਨਾਲ ਵੀ।
ਵਧੀਆ ਸਭ ਲੱਗੇ ਹੋਏ ਨਾ ਤਿਆਰੀਆਂ ਲੱਗੇ ਹੋਏ ਨੇ। ਸਾਰੇ ਐਨ ਟੈਮ ਤੇ ਤੇ ਤਿਆਰੀ ਕਰਦੇ ਬਿਲਕੁੱਲ ਐਨ ਨੂੰ ਟੈਮ ਤੇ ਹੁੰਦੀ ਤਿਆਰੀ।
ਅਸੀਂ ਹੈਗੇ ਨੇ ਕੱਪੜੇ ਹੈਗੇ ਨੇ ਜਦ ਵੇਖਿਆ ਨਾ ਨਹੀਂ ਬਈ ਕੁਛ ਨੀ ਹੈਗਾ ਹੁਣ ਚਲੋ ਭੱਜੋ ਬਾਜ਼ਾਰ। ਬਈ ਬੱਚਿਆਂ ਦੇ ਤਾਂ ਕੱਪੜੇ ਹੀ ਨਹੀਂ ਐ।
ਹਾਂ ਹਾਂ ਐਵੇਂ ਹੀ ਹੁੰਦਾ। ਕੋਚਰ ਕੋਲ ਵਧੀਆ ਵਰਾਇਟੀ ਆਈ ਹੋਈ ਏ ਨਾ।
ਹਾਂ ਵਧੀਆ ਮੈਂ ਤੇ ਉੱਥੋਂ ਹੀ ਲੈਣਾ।
ਹੂੰ ਮੈਂ ਵੀ ਅਨਾਹਦ ਦੇ ਵੇਖ ਕੇ ਆਵਾਂ।
ਹਾਂ ਉਹ-
ਜਾਵਾਂਗੀ। ਹਾਂ ਅਨਾਹਦ ਆਸਤੇ ਤੇ ਔਰ ਆਪਣੇ ਆਸਤੇ ਦੇਖਾਂਗੇ ਚੱਕਰ ਲੱਗ ਦਾਂ ਨੀ ਨਾ ਗਰਮੀ ਬੜੀ ਏ ਫੇਰ ਇਹ ਸੁੱਤੀ ਨੀ ਹੁੰਦੀ ਉੱਠੀ ਹੁੰਂਦੀ।
ਹਾਂ ਆਏ ਛੋਟੇ ਬੱਚੇ ਨਾਲ ਬੜੀ ਦਿੱਕਤ ਏ ਮੈਂ ਤੇ ਬੜਾ ਭੁਗਤਿਆ ਹੋਇਆ ਨਾ। ਇੱਕ ਤੇ ਬੱਚੇ ਜਿਹੜੇ ਚੇਪ ਹੁੰਦੇ ਨਾ ਮਾਂ ਦੇ ਉਹ ਬੁੜੇ ਔਖੇ ਨੇ ਆ ਆਉਣ ਵਾਲੇ ਨੇ ਆਉਣ ਵਾਲੇ ਹੁੰ ਥੋੜੀ ਦੇਰ
ਵਧੀਆ-ਵਧੀਆ ਹੋਰ ਪੂਆ ਜੀ ਠੀਕ ਨੇ।
ਹਾਂ ਉਧਕ ਠੀਕ ਨੇ।
ਹੂੰ ਹੱਜੇ ਕੁੱਛ ਪਤਾ ਨੀ ਕਦੋਂ ਆਣਾ?
ਨਹੀਂ ਅਜੇ ਤੇ ਇਸ ਮਹੀਨੇ ਤੇ ਨਹੀਂ ਅਗਲੇ ਮਹੀਨੇ ਹੂੰ।
ਲੰਬਾ ਹੀ ਹੋ ਪੂਆ ਜੀ ਦੋ ਮਹੀਨੇ ਲਾ ਕੇ ਆਣਗੇ ਪੂਰੀ ਕਸਰ ਕੱਢ ਕੇ।
ਆਹੋ ਸਹੀ ਗੱਲ ਏਂ-
ਵਧੀਆ ਹੋਰ ਕੀ।
ਹੂੰ ਹੋਰ?
ਸਹੀ ਏ ਬਸ ਵਧੀਆ ਚਲੋ ਹਾਂ-ਹਾਂ ਇੰਜੋਏ ਕਰੋ ਤੁਸੀਂ ਸਾਰੇ। ਕੀ ਪਤਾ ਮੈਂ ਵੀ ਆ ਜਾ ਕੁੱਛ ਪਤਾ ਨੀ ਹਾਂ-ਹਾਂ ਕੋਈ ਨੀ-ਕੋਈ ਨੀ। ਠੀਕ ਹੈ ਠੀਕ ਓਕੇ ਬਾਏ।
ਬਾਏ।